ਹੈਲੋ, ਸਸ ਸ਼੍ਰੀ ਕਾਲ ਵੀਰ ਜੀ ਸਸ ਸ਼੍ਰੀ ਕਾਲ। ਹੋਰ ਕੀ ਹਾਲ ਐ ਵੀਰ ਜੀ?
ਵਧੀਆ, ਤੁਸੀਂ ਕਰ ਤੁਹਾਡੀ ਨਾ ਆਵਾਜ਼ ਬੜੀ ਤੁਸੀਂ
ਅੱਛਾ-ਅੱਛਾ, ਮੈਂ ਕਿਆ ਹੋਰ ਕੀ ਕਰਦੇ ਪਏ ਓ ਅੱਜ-ਕੱਲ੍ਹ?
ਕੁਛ ਨੀ ਆਪਾਂ ਤਾਂ ਫੋਨ ਈ ਚਲਾਣੇ ਆ ਚਲਾਣੇ ਆ ਪੂਰਾ ਦਿਨ ਹੋਰ ਕੀ ਆ।
ਅੱਛਾ-ਅੱਛਾ, ਕੋਈ ਕੰਮ ਵਗੈਰਾ ਨੀ ਕਰਦੇ?
ਨਾ-ਨਾ ਆਪਾਂ ਕੋਈ ਕੰਮ ਨੀ ਕਰਦੇ ਆਪਾਂ ਪੂਰਾ ਦਿਨ ਫੋਨ ਚਲਾਈ ਦਾ ਹੁੰਦਾ ਬਸ।
ਮੈਂ ਤੇ ਚਲੋ ਵੇਲਾ ਬੈਠਾ ਈ ਮੈਂ ਕਿਆ ਚਲੋ ਫੋਨ ਕਰ ਲੈਣੇ ਆ ਕਿਸੀ ਨੂੰ।
ਮੈਂ ਵੀ ਵੇਖਿਆ ਮੈਂ ਵੀ ਐਪ ਈ ਖੋਲੀ ਸੀ ਹਲੇ ਮੈਂ ਦੇਖਿਆ ਫੋਨ ਆ ਰਿਆ ਕਿਸੀ ਦਾ ਮਹਾ ਚਲੋ ਫੋਨ ਤੇ ਗੱਲ ਈ ਕਰ ਲੈਣੇ ਆ ਫੇਰ ਹੋਰ ਕੀ
ਬਸ ਮੈਂ ਤੇ ਇੱਕ ਸਵਾਲ ਈ ਪੁੱਛਣਾ ਤੁਹਾਡੇ ਤੋਂ ਐ ਜੇੜੇ ਐ ਸੋਸ਼ਲ-ਮੀਡੀਆ ਵਗੈਰਾ ਐਪ ਹੈਗੀਆਂ ਨੇ ਇੰਸਟਾ ਵਗੈਰਾ ਹੋਗੀਆ ਅੱਜ-ਕੱਲ੍ਹ ਦੇ ਬੱਚੇ ਦੇਖੋ ਕਿੰਨਾ ਐਪ ਚਲਾਂਦੇ ਹੈਗੇ ਨੇ। ਐ ਸਈ ਹੈਗੀ ਆ ਉਨਾਂ ਆਸਤੇ ਯਾਂ ਗ਼ਲਤ ਹੈਗੀ ਏ ਮੈਂ ਤੇ ਐ ਸਲਾਹ ਲੈਣੀ ਸੀ?
ਬੱਚਿਆਂ ਆਸਤੇ ਤਾ ਗਲਤ ਈ ਐ ਅਠਾਰਾਂ ਪਲੱਸ ਜਿਨਾਂ ਦੀ ਅਠਾਰਾਂ ਪਲੱਸ ਏਜ ਆ ਓਨਾਂ ਲਈ ਸਈ ਐ ਵੈਸੇ ਤਾਂ ਸਾਰਿਆਂ ਲਈ ਗਲਤ ਤ ਈ ਐ ਅਠਾਰਾਂ ਪਲੱਸ ਏਜ ਆਲਾ ਐ ਨਾ ਜੇੜਾ ਓਦੇ ਲਈ ਆ ਬਾਕੀ ਸਾਰਿਆਂ ਲਈ ਗ਼ਲਤੀ ਈ ਆ।
ਹਾਂਜੀ-ਹਾਂਜੀ, ਓ ਗੱਲ ਤੇ ਬਿਲ ਸਈ ਐ।
ਹਾਂਜੀ, ਇੰਸਟਾ ਤੇ ਤੂਸੀ ਆੱਜ-ਕੱਲ ਬੋਹਤ ਗੰਦੀ-ਗੰਦੀ ਰੀਲਾਂ ਚੱਲਦੀ ਪਈਆਂ ਨਾ, ਤੂਸੀ ਵੇ ਐ ਤਾਂ ਵੇਖਦੇ ਈ ਹੋਨੇ ਓ?
ਹਾਂਜੀ-ਹਾਂਜੀ, ਬਿਲਕੁਲ ਸਈ ਗਾੱਲ ਏ ਆੱਜ-ਕੱਲ ਦੇ ਹਾਂਜੀ-ਹਾਂਜੀ।
ਐਨੇ ਛੋਟੇ-ਛੋਟੇ ਕੱਪੜੇ ਪਾਏ ਰੀਲਾਂ ਪਾਈ ਜਾਂਦੀਆਂ ਨੇ ਓ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਅਵਾਜ ਨੀ ਆ ਰੀ ਜੀ ਤਾਡੀ ਕਲੀਅਰ।
ਹੋਨ ਆਈ ਏ ਅਵਾਜ ਜੀ?
ਹਾਂਜੀ-ਹਾਂਜੀ, ਹੁਨ ਆਰੀ ਏ ਜੀ, ਹੁਨ ਆਰੀ।
ਹਾਂਜੀ-ਹਾਂਜੀ, ਔਰ ਸੁਨਾਓ ਤੂਸੀ, ਤੂਸੀ ਅਂ, ਤੂਸੀ ਕੀ ਕੈਨਾ ਚਾਂਦੇ ਓ ਕਿ ਐਨੇ ਛੋਟੇ ਬੱਚੇਆਂ ਨੂੰ ਫੋਨ ਦੇਨਾ ਚਾਈਦੈ ਫੈਮਿਲੀ ਆਲੇਆਂ ਨੂੰ ਯਾ ਨਈ ਦੇਨਾ ਚਾਈਦਾ?
ਦੇਖੋ ਜੀ ਸੋਸ਼ਲ-ਮੀਡੀਆ ਚ ਦੇਖੋ ਸਈ ਚੀਜਾਂ ਵੀ ਹੈਗੀਆਂ ਸਿੱਖਣ ਆਲੀਆਂ, ਬੁਰੀ ਚੀਜਾਂ ਵੀ ਹੈਗੀਐਂ ਤੇ ਬੱ ਬੱਚੇ ਦਾ ਮਾਇੰਡ ਹੁੰਦੈ ਕਿ ਕਿੱਥੇ ਓ ਡਿਵਰਟ ਕਰੇ, ਦੇਖੋ ਜੀ ਓ ਯੂਟਿਊਬ ਵਗੈਰਾ ਜੇੜੇ ਹੈਗੇ ਨੇ ਅਪ ਪਢਾਈ ਦੀ ਵੀ ਬੜੀ ਵੀਡੀਓ ਹੈਗੀਆਂ ਨੇ ਪਰ ਬੱਚੇ ਦੇਖ ਕੇ ਰਾਜੀ ਨੀ ਹੈਗੇ ਆੱਜ-ਕਾੱਲ ਦੇ। ਇੰਸਟਾਗ੍ਰਾਮ ਤੇ ਟਾਈਮ ਖ਼ਰਾਬ ਕਰਨ ਤੇ ਹੈਗੇ ਨੇ, ਜੇੜਾ ਵੀ ਕੋਈ ਨਵਾਂ ਟਰੈਂਡ ਆਂਦੈ ਹਾਂ ਬੀ ਓਨਾਂ ਨੂੰ ਫੋਲੋ ਕਰਨਾ ਹੁੰਦੈ, ਵੀਡੀਓ ਬਨਵਾਨੀ ਹੁੰਦੀ ਏ। ਵਿਊਜ਼ ਚਾਈਦੇ ਨੇ ਓਨਾਂ ਨੂੰ, ਬਾੱਸ ਓਨਾਂ ਨੂੰ ਐ ਨੀ ਪਤਾ ਕਿ ਆ ਬਈ ਫਿਊਚਰ ਵਿੱਚ ਕੀ ਕਾੰਮ ਆਏਗਾ ਐਨਾਂ ਦੇ।
ਓ ਤਾਂ ਹੈ ਈ ਐ ਜੀ ਕਿਉਂਕਿ ਆੱਜ-ਕਾੱਲ ਇੰਸਟਾ ਤੇ ਐ ਵੀ ਹੋ ਰੇਆ ਨਾ ਜੋ ਸਾ ਤੂਆਡੇ, ਮੂ ਮੂਡ ਚ ਚੱਲ ਰੇਐ, ਓਈ ਆ ਜਾਂਦਾ ਈ। ਤਾਰੇ ਰੀਲਾਂ ਚ ਸਾਰੀ ਓਈ ਚੱਲਦੀਆਂ ਰੇੰਦੀਆਂ ਨੇ ਰੀਲਾਂ। ਜਿਵੇਂ ਤੂਆਡਾ ਮੂਡ ਸੈਡ ਐ, ਹੇਲੋ ਓ ਓਵੇਂ ਦੀ ਰੀਲਾਂ ਈ ਆਂਦੀਆ ਇੰਸਟਾ ਤੇ ਸਿਰਫ। ਜਿਵੇਂ ਦਾ ਮੂਡ ਏ, ਓਵੇਂ ਦੀ ਈ ਰੀਲਾਂ ਆਂਦੀਆਂ ਨੇ ਸਾਰੀ ਇੰਸਟਾ ਤੇ ਫੇਰ।
ਹਾਂਜੀ-ਹਾਂਜੀ।
ਐ ਪਤਾ ਨੀ ਐ ਸਾਡੀ ਇੰਸਟਾ, ਮਾਈਂਡ ਪਾੱੜ ਲੈਂਦੈ ਪਤਾ ਨੀ ਕੀ ਹੁੰਦੈ, ਐ ਤਾਂ ਸਾਨੂੰ ਈ ਨੀ ਸਮਝ ਆਂਦੀ।
ਹਾਂਜੀ-ਹਾਂਜੀ। ਬਾਕੀ ਦੇਖੋ ਜੀ ਐ ਤੇ ਥੋੜੀ ਪੇਂਰਟਸ ਦੀ ਵੀ ਗਲਤੀ ਐਗੀ ਐ, ਆ ਵਈ ਛੋਟੀ ਉਮਰਾਂ ਚ ਬੱਚੇਆਂ ਨੂੰ ਫੋਨ ਦਵਾ ਦੇਂਦੇ ਨੇ ਚਲੋ ਫੋਨ ਫੋਨ ਦਵਾਣਾ ਚਲੋ ਸਈ ਗਾੱਲ ਏ, ਪਰ ਦੇਖਣਾ ਵੀ ਤੇ ਚਾਈਦੈ, ਹਾਂ ਵੀ ਬੱਚਾ ਸਾਡਾ ਕਰਦਾ ਕੀ ਪੇਐ ਸਈ ਤੇਮਾਲ ਕਾਰ ਰੇਐ, ਨਈ ਕਾਰ ਰੇਆ।
ਓ ਤਾ ਹੈ ਈ ਐ ਜੀ, ਓ ਤਾ ਹੈ ਈ ਐ ਜੀ, ਹੁਣ ਛੋਟੇ-ਛੋਟੇ ਬੱਚੇ ਨੇ ਜੇੜੇ ਓ ਸੁਬਾ ਸਾੱਤ ਵਜੇ ਉੱਠਦੇ ਸਾਰ ਈ ਫੋਨ ਚਲਾਂਦੇ ਨੇ ਔਰ ਸੌਂਦੇ ਸਾਰ ਵੀ ਫੋਨ ਈ ਰਾੱਖਕੇ ਸੌਂਦੇ ਨੇ ਐ ਐ ਗਾੱਲ ਗਲਤ ਐ ਨਾ ਫੈਮਲੀ ਆਲੇਆਂ ਦੀ, ਫੈਮਲੀ ਆਲੇਆਂ ਨੂੰ ਐ ਵੇਖਨਾ ਚਾਈਦੈ ਕਿ ਮੁੰਡਾ ਸਾਡਾ ਕੀ ਚਲਾ ਰੇਆ, ਕੁੜੀ ਸਾਡੀ ਕੀ ਚਲਾ ਰੀ ਇੰਸਟਾ ਤੇ ਯਾ ਯੂਟਿਊਬ ਤੇ, ਓ ਤਾਂ ਓਨਾ ਨੂੰ ਪਤੈ ਨਾ, ਸਾਨੂੰ ਥੋੜੀ ਪਤੈ।
ਓ ਤਾਂ ਤੂਸੀ ਵੀ ਤੂਆਡਾ ਜਿਵੇਂ ਕੋਈ ਛੋਟਾ ਭਰਾ ਏ, ਛੋਟਾ ਭਤੀਜਾ ਏ, ਛੋਟਾ ਭਾਨਜਾ-ਭੁਨਜਾ ਹੋਨੈ, ਓ ਵੀ ਫੋਨ ਚਲਾਂਦੈ ਹੋਣਾ, ਤੂਆਨੂੰ ਥੋੜੀ ਪਤੈ ਓ , ਕੀ ਚਲਾਈ ਜਾਂਦੈ ਪੂਰਾ ਦਿਨ
ਹਾਂਜੀ ਅਸੀ ਤੇ ਬਾੱਸ, ਵੈਲੇ ਈ ਬੈਠੇ ਈ, ਮੈਂ ਕੇਆ ਚਲੋ ਫੋਨ ਕਾਰ ਲੀਏ, ਐਈ ਪੁਛਨਾ ਸੀ ਕਿ ਹਾਂ ਬੀ ਅਸ ਤੀ ਵੀ ਕਿਂਓਕੀ ਫੋਨ ਦਵਾਣਾ ਸੀ ਨਾ ਅਜੇ, ਅਪਨੇ ਭਤੀਜੇ ਨੂੰ ਫੋਨ ਦਵਾਣਾ ਸੀ ਤੇ ਅਸੀ ਸੋਚ ਜੇ ਸਲਾਅ-ਸਲੂ ਲੈਲੀਏ ਕਿਸੀ ਦੀ ਸਈ ਏ, ਨਈ ਹੈਗਾ। ਹਲੇ ਦੇਖੋ ਜੀ, ਸੋਲਾਂ ਸਾਲ ਦਾ ਈ ਹੈਗਾ ਓ।
ਫੇਰ ਤਾ ਓਦੇ ਲਈ ਤਾ ਫੋਨ ਤਾਂ ਸਈ ਐ ਪਰ ਓਨੂੰ ਏੰਸਟਾ ਵਗੈਰਾ ਯੂਜ਼ ਨਾ ਕਰਨ ਦੇਨਾ, ਇੰਸਟਾ ਤੇ ਯੂਜ਼ ਕਰੋ ਨਾ ਬੋਹਤ
ਨਈਂ-ਨਈਂ ਓਨੂੰ ਤੇ ਬਾੱਸ ਪਢਾਈ ਆ ਤੇ ਦਵਾ ਕੇ ਦਾਂਗੇ ਬਾੱਸ ਹੋਰ ਤੇ ਕੋਈ ਦੇਖੋ ਜਾਦਾ, ਦੇਖੋ ਟਾਈਮ ਸਪੈਂਡ ਵੀ ਕਰਨਾ ਹੁੰਦੈ, ਟਾਈਮ ਟੇਬਲ ਹੁੰਦੈ ਇੱਕ ਕੇ ਕਿ ਅਪਣਾ ਇਸਤੇਮਾਲ ਕਰੇ, ਟਾਈਮ ਨਾਲ ਕਰੇ ਐ ਨੀ ਕਿ ਪੂਰਾ ਦਿਨ ਫੋਨ ਚ ਈ ਵੜੇਆ ਰਏ।
ਹਾਂਜੀ-ਹਾਂਜੀ ਓ ਤਾਂ ਹੈ ਈ ਐ। ਤੁਸੀ ਐ ਵੀ ਓਦੇ ਤੇ ਨਜਰ ਰੱਖਣਾ ਨੀ। ਨ ਨਜਰ ਰੱਖਣਾ ਨਈ ਕੀ ਕੀ ਚੀਜ ਚਲਾਈ ਜਾਂਦਾ ਓ, ਕਿੱਥੇ ਤੁਆਨੂੰ ਬਾਨਾ ਮਾਰ ਜੇ ਯੂਟਿਊਬ ਦਾ ਤੇ ਪੜਾਈ ਏਦਾਂ ਯੂਟਿਊਬ ਚ ਓ ਇੰਸਟਾ ਚਲਾਈ ਜਾਂਦਾ ਐਵੇਂ ਐਵੇਂ ਤਾਂ ਚਲ ਤੁਸੀ ਮੰਨਦੇ ਈ ਓ ਏ ਗਲ
ਹਾਂਜੀ, ਜੇੜੀ ਅੱਜ-ਕੱਲ ਦੀ ਜਨਰੇਸ਼ਨ ਏ ਓ ਸੋਸ਼ਲ ਮੀਡੀਆ ਤੇ ਵੀ ਬੜਾ ਟੈਮ ਖ਼ਰਾਬ ਕਰਦੀ ਪਈ ਏ ਜੇੜਾ ਫੈਮਲੀ ਨੂੰ ਟਾਈਮ ਨੀ ਦੇ ਪਾ ਰਈ ਆਂ ਬੀ। ਫੈਮਿਲੀ ਆਲੇ ਵੀ ਸੋਚਦੇ ਨੇ ਕਿ ਹਾਂ ਵਈ ਬੱਚਾ ਸਾਡਾ ਪੜ ਰੇਆ ਪਰ ਓ ਪ ਪੜਦਾ ਨੀ ਹੈਗਾ ਸੋਸ਼ਲ-ਮੀਡੀਆ ਤੇ ਟਾਈਮ ਖਰਾਬ ਕਰਦਾ ਹੈਗਾ।
ਓ ਤਾਂ ਹੈ ਈ ਐ ਜੀ ਹੁਣ ਜਿਵੇਂ ਤੁਸੀ ਓ ਤੁਸੀ ਵੀ ਅਪਣੇ ਫੈਮਲੀ ਆਲੇ ਨੂੰ ਕੈਂਦੇ ਓ ਕਿ ਆਪਾਂ ਪੜ ਰਏ ਆ ਫੋਨ ਚ ਪਰ ਓਨਾਂ ਨੂੰ ਕੀ ਪਤਾ ਤੁਸੀ ਪੜ ਰਏ ਓ ਕੁਛ ਹੋਰ ਵੀ ਵੇਖ ਰਏ ਓ ਐ ਤੇ ਅੱਜ ਦੇ ਟੈਮ ਤੇ ਮਾਂ-ਪੇਓ ਵਿਚ ਮੇਨ ਨਜਰ ਰੱਖਣੀ ਅਸੀ ਐ ਗਲ ਰੈਣ ਗੀਆ ਨੀ ਹੁਣ।
ਮੰਨਦੇ ਓ ਤੁਸੀ ਐ ਤਾ।
ਹਾਂਜੀ-ਹਾਂਜੀ, ਓ ਗੱਲ ਤੇ ਬਿਲਕੁਲ ਸਈ ਐ।
ਅਪਨੇ ਪੁੱਤ ਯਾ ਪੁੱਤਰ ਯਾਂ ਭਰਾ ਯਾਂ ਕਿਸੀ ਤੇ ਵੀ
ਹੋਰ ਤੁਸੀ ਦੱਸੋ?
ਬਸ ਮੈਂ ਤੇ ਐਈ ਚਾਨਾ ਕਿ ਹਾਂ ਬੀ ਦੇਖੋ ਬੱਚੇਆਂ ਨੂੰ ਫੋਨ ਤੇ ਚਲਾਣਾ ਚਈਦਾ ਐ ਨੀ ਮਾਇੰਡ ਫਰੈਸ਼ ਰੈਂਦਾ। ਫੋਨ ਚਲਾਨ ਨਾਲ ਪਰ ਐਨੀ ਕਿ ਹਾਂ ਪੂਰਾ ਦਿਨ ਈ ਫੋਨ ਤੇ ਲੱਗੇ ਰਓ। ਥੋੜਾ ਜਾ ਟਾਈਮ ਸਪੈਂਡ ਕਰਨ ਨੂੰ ਟੈਮ ਫੈਮ ਫੈਮਲੀ ਨੂੰ ਵੀ ਦੇਣਾ ਚਾਈਦਾ ਟਾਈਮ ਹਾਂ ਬੀ ਫਰੈਂਡਸ ਨੂੰ ਵੀ ਦੇਣਾ ਚਈਦਾ। ਦੇਖੋ ਅੱਜ ਕੱਲ ਦੇ ਬੱਚੇ ਉੱਠਦੇ ਨੇ ਸਵੇਰੇ ਓਨਾਂ ਨੂੰ ਫੋਨ ਚਾਈਦਾ ਹੁੰਦਾ ਐ। ਸ਼ ਰੋਟੀ ਖਾਂਦੇ ਹੋਏ ਫੋਨ ਚਾਈਦਾ ਓਨਾ ਨੂੰ ਸਾਰੀ ਜਗਾ ਤੇ ਦੇਖੋ ਜੀ, ਕਿੱਥੇ ਬੈਠੇ ਹੋਣੇ ਚਾਏ ਪਾਰਕ ਚ ਬੈਠੇ ਹੋਣੇ ਆ ਕੁੱਛ ਕਰ ਰੇ ਹੋਣੇ। ਖੇਲ ਦੇ ਟਾਈਮ ਵੀ ਏਨਾ ਨੂੰ ਫੋਨ ਚਾਈਦਾ ਹੁੰਦਾ ਐ। ਹਾਂ ਬੀ ਫੋਨ ਐ ਜੇੜਾ ਫੋਨ ਹੈਗਾ ਜੀ ਐ ਬੜੀ ਬੁਰੀ ਆਦਤ ਹੈਗੀ ਐ। ਬੱਚੇਆਂ ਦੀ ਦੇਖੋ ਹੁਣ ਇੱਕ ਵਾਰ ਲੱਗ ਗਈ ਤੇ ਫੇਰ ਏ ਛੁੱਟ ਨੀ ਸਕਦੀ।
ਹਾਂ ਓ ਤਾਂ ਹੈ ਈ ਐ। ਐ ਚਾਈਨਾ ਨੇ ਜੇੜੀ ਡਿਬੀਆ ਜੀ ਬਨਾਈਆਂ ਨੇ ਫੋਨ ਟੈਪ ਦੀਆਂ ਐ ਗਲ ਤ ਬਣਾਈਆਂ ਨੇ ਨਾ ਚਾਈਨਾ ਨੇ।
ਦੇਖੋ ਜੀ, ਐ ਗੱਲ ਤੇ ਦੇਖ ਦੇਖੋ ਤੁਸੀ ਗਲਤ ਕੈ ਰੇ ਓ ਕਿ ਹਾਂ ਬੀ ਚਾਈਨਾ ਨੇ ਦੇਖੋ ਜੀ ਅਪਣਾ ਬਿਜਨਸ ਤੇ ਕਰਨਾ ਈ ਹੈਗਾ ਓ ਤੇ ਬਈ ਪੇਰੈਂਟਸ ਨੂੰ ਹੋਣਾ ਚਾਈਦਾ ਥੋੜਾ ਕਿ ਹਾਂ ਬੀ ਬੱਚੇ ਨੂੰ ਫੋਨ ਕੇੜੀ ਉਮਰ ਚ
ਓ ਓ ਤਾ ਹੈਈ ਐ ਚਲੋ ਤੁਸੀ ਐ ਗੱਲ ਤਾਂ ਮੇਰੀ ਮੈਂ ਤੁਆਡੀ ਰਾਈਟ ਐ ਤੁਆਡੀ ਗੱਲ ਐ ਵੀ ਤੁਸੀ ਪਰ ਐ ਗੱਲ ਵੀ ਤਾਂ ਮੰਨਦੀ ਏ ਵੀ ਛੋਟੀ ਉਮਰ ਵਾਲਾ ਬੱਚਾ ਐ ਫੋਨ ਚਲਾ ਈ ਨਾ ਸਕੇ ਐਵੇਂ ਦਾ ਸਿਸਟਮ ਵੀ ਹੋਨਾ ਚਾਈਦਾ ਨਾ ਫੋਨ ਚ।
ਓ ਤੇ ਦੇਖੋ ਜੀ ਸਰਕਾਰ ਨੂੰ ਹੋਨਾ ਨੂੰ ਚਈਦਾ ਥੋੜਾ ਕਿ ਹਾਂ ਬਈ ਅਧਾਰ ਕਾਰਡ ਦੇ ਉੱਪਰ ਫੋਨ ਦੇਣ ਬੱਚੇਆਂ ਦੇ ਤਾਂ ਜਾ ਕੇ ਚੱਲੇਗਾ।
ਹਾਂਜੀ ਹਾਂਜੀ, ਓ ਤਾ ਹੈਈ ਐ। ਤੁਸੀ ਅ ਮੇਰੀ ਗੱਲ ਸਮ ਸਮਝਦੇ ਓ ਨਾ। ਜਿਵੇਂ ਟੁਆਡਾ ਫੋਨ ਐ ਤੁਸੀ ਜਿਵੇਂ ਤੁਆਡਾ ਫੋਨ ਐ, ਤੁਸੀ ਅਪਨੇ ਨਾਮ ਤੋਂ ਪਾਸਵਰਡ ਰੱਖੇਆ ਓ ਤੋਡਾ ਚੇਂਜ ਆ ਪੁਰਾਨੇ ਕਿਸੇ ਨੇ ਵੀ ਖੋਲੇਆ ਓ ਤਾਡਾ ਫੋਨ ਚੈਕ ਕਰਨ ਲੱਗੇਆ ਫੇਰ ਤਾ ਓ ਗਲ ਗਲਤੀ ਐ ਨਾ। ਤੁਆਨੂੰ ਕੀ ਪਤਾ ਤੁਆਡਾ ਫੋਨ ਕੌਣ ਕਓਂ ਯੂਜ਼ ਕਰ ਰੇਆ।
ਹਾਂਜੀ-ਹਾਂਜੀ ਬਿਲਕੁੱਲ ਸਈ ਗੱਲ ਐ।
ਓ ਤਾਂ ਮੰਨਦੀ ਓ ਤੁਸੀਂ ਮੇਰੀ
ਹਾਂਜੀ-ਹਾਂਜੀ ਬਿਲਕੁੱਲ ਸਈ ਐ।
ਹੁਣ ਅੱਜ ਦੀ ਜਨਰੇਸ਼ਨ ਐ-ਐ ਕੀ ਬੈਟਬੋਲ ਨਾਲ ਨਾ ਕ੍ਰਿਕਟ ਖੇਡਦੀਆ ਨਾ ਕੁੱਛ ਖੇਡਦੇ ਆ ਬਸ ਪੂਰਾ ਦਿਨ ਫੋਨ ਈ ਯੂਜ ਕਰਦੇ ਆ ਠੀਕ ਟੀਵੀਐਸ ਫੋਨ ਚ ਈ ਖੇਡਦੇ ਨੇ ਪਤਾ ਸਾਰੇ।
ਹਾਂਜੀ-ਹਾਂਜੀ ਫੋਨ ਚ ਵੀ ਬੜੀਆਂ ਐਪਾਂ ਆ ਗੀਆਂ ਨੇ ਓਦੇ ਚ ਈ ਖੇਡਦੇ ਰੈਂਦੇ ਨੇ ਕੋਈ ਦੇਖੋ ਜੀ ਬੜੀ ਆਪਾਂ ਹੈਗੀ ਐ ਲੋਕਾਂ ਦੇ ਘਰ ਈ ਵਜੇ ਉਜੜੇ ਹੈਗੇ ਨੇ।
ਹਾਂਜੀ ਸਟੇ ਲਈ ਐਪਾਂ ਤਾਂ ਬੋਹਤ ਬੋਤ ਮੁੰਡੇ ਉਜੜੇ ਨੇ। ਐ ਗੱਲ ਗ਼ਲਤ ਐ ਨਾ ਸਰਕਾਰਾਂ ਦੀ ਦੇਣੀਆਂ ਚਾਈਦੀਆਂ ਨੇ ਨਾ।
ਐਂ ਤੇ ਥੋੜਾ ਐ ਤੇ ਥੋੜਾ ਪੇਰੈਂਟਸ ਨੂੰ ਵੀ ਦੇਖਣਾ ਚਾਈਦਾ ਹਾਂ ਵੀ ਸਾਡਾ ਬੱਚਾ ਕਰਦਾ ਕੀ ਪਿਆ ਫੋਨ ਚ ਕੋਈ ਟੈਮ ਖਰਾਬ ਕਰਦਾ ਪਿਆ ਪੜ੍ਹਾਈ ਕਰ ਰਿਆ ਕੀ ਕਰ ਰਿਆ।
ਓ ਤਾਂ ਹੈ ਈ ਆ ਪਰ ਪੇਰੈਂਟਸ ਵੀ ਕਿੰਨੇ-ਕਿੰਨੇ ਚਿਰ ਨਜ਼ਰ ਰੱਖਣ ਗੇ ਆਪਣੇ ਮੁੰਡਿਆਂ ਤੁਹਾਡੀ ਤੇ ਪੇਰੈਂਟਸ ਨੂੰ ਵੀ ਕੰਮ ਕਰਨਾ ਹੁੰਦੈ ਤੁਸੀਂ ਏ ਤਾਂ ਮੰਨਦੇ ਓ
ਹਾਂਜੀ-ਹਾਂਜੀ ਓ ਗੱਲ ਤਾਂ ਹੈ ਜੀ ਬੱਚੇ ਨੂੰ ਵੀ ਥੋੜ੍ਹਾ ਸੋਚਣਾ ਚਾਈਦਾ ਕੀ ਹਾਂ ਬਾਈ ਸਾਡੇ ਤੇ ਕੀ ਸਈ ਐ ਤੇ ਕੀ ਗ਼ਲਤ ਹੈਗੈ।
ਓ ਤਾਂ ਹੈ ਈ ਐ ਤੁਸੀਂ ਮੇਰੀ ਗੱਲ ਸੁਣੋ। ਜਿਵੇਂ ਹੁਣ ਤੁਸੀਂ ਫੋਨ ਆ ਗਿਆ ਤੋ ਵੇਜ ਰੇ ਓ ਤੁਸੀਂ ਮੰਨਦੀ ਓ।
ਹਾਂਜੀ-ਹਾਂਜੀ
ਤੁਸੀਂ ਕੁਝ ਦੇਖ ਰਿਓ ਹਾਂਜੀ
ਆਵਾਜ਼ ਨੀ ਆਰੀ ਤੁਹਾਡੀ ਥੋੜੀ ਕਲੀਅਰ ਬੋਲਣਾ ਹਾਂਜੀ ਆ ਪੀ ਛੋਂ ਆਵਾਜ਼ ਕੇੜੀ ਆਰੀ ਐ ਹਵਾ-ਹਵਾ ਦੀ ਆਵਾਜ਼ ਆਰੀ।
ਮੈਂ ਪਰ ਚ ਫਾਰਸ਼ ਜਾਨਾ।
ਅੱਛਾ-ਅੱਛਾ
ਹਾਂਜੀ-ਹਾਂਜੀ ਤਾਂ ਕਰਕੇ।
ਅੱਛਾ-ਅੱਛਾ ਜੇੜੇ ਸਾਡੇ ਘਰ ਚ ਵੀ ਜਿੰਨੇ ਮੁੰਡੇ ਆ, ਕੁੜੀਆਂ ਹੈਗੀਆਂ ਨੇ ਅਸੀਂ, ਬੱਚੇ ਹੈਗੇ ਨੇ ਆ ਵੀ ਅਸੀਂ ਫੋਨ ਦਵਾਇਆ ਹੋਇਆ ਤੇ ਖੋ ਸਾਰਿਆਂ ਨੂੰ ਪਰ ਐ ਕੀ ਓ ਸਈ ਜਗ੍ਹਾ ਇਸਤੇਮਾਲ ਕਰਦੇ ਪਏ ਨੇ ਕਿਉਂਕਿ ਦੇਖੋ ਜੀ ਸਕੂਲ ਦੇ ਸਕੂਲ ਦੇ ਏ ਨੀ ਕਿਆ ਆ ਵੀ ਫੋਨ ਦਵਾ ਦੋ ਕੀ ਲੋੜ ਹੈਗੀ ਫੋਨ ਦੀ ਯੂਟਿਊਬ ਵਗੈਰਾ ਤੇ ਵੀਡੀਓ ਹੁੰਦੀ ਐ ਨਾ ਜੇੜੀ ਓ ਪੜਨੀ ਹੁੰਦੀ ਐ।
ਪਰ ਤੁਸੀਂ ਇੱਕ ਵਾਰ ਫੇਰ ਪਰ ਤੁਸੀਂ ਇੱਕ ਵਾਰੀ ਫਿਰ ਵੀ ਉਨਾਂ ਤੇ ਧਿਆਨ ਦੇਣਾ ਜੀ ਓ ਪੜ੍ਹਦੇ ਨੇ ਯੂਟਿਊਬ ਤੇ ਯਾ ਕੁਛ ਹੋਰ ਵੇਖਦੇ ਨੇ?
ਨਈ ਅਸੀਂ ਤੇ ਦੇਖੋ ਜੀ ਅਸੀਂ ਤਾਂ ਸਵੇਰੇ ਉਨਾ ਨੂੰ ਫੋਨ ਦਿੰਨੇ ਆ ਬੀ ਦਸ ਤੋਂ ਬਾਰਾਂ ਫੋਨ ਦਿੰਨੇ ਆ ਕੀ ਬੱਚਾ ਪੜ੍ਹਲੇ ਥੋੜਾ ਮਾਇੰਡ ਫਰੈਸ਼ ਕਰਲੇ ਉਸ ਤੋਂ ਬਾਦ ਦੋ ਘੰਟੇ ਸ਼ਾਮੀ ਦੇਈ ਦਾ ਫੋਨ ਚਲਾਲੋ ਹਾਂ ਬਈ ਸੋਸ਼ਲ ਮੀਡੀਆ ਵਗੈਰਾ ਵੀ ਦੇਖ ਖੋ ਚਲਾਣੀ ਥੋੜ੍ਹੀ ਚਾਈਦੀ ਵੀ ਐ ਵੀ ਨੀ ਹੈਗੀ ਆ ਵੀ ਪੈਕ ਈ ਰਿਓ ਘਰ ਚ।
ਹਾਂਜੀ ਓ ਤਾਂ ਹੈ ਈ ਐ ਜੀ ਹਿਸਟਰੀ ਤੁਸੀਂ ਹਿਸਟਰੀ ਚੈੱਕ ਕਰਿਆ ਕਰੋ ਨਾ ਓਨਾ ਦੀ ਯੂਟਿਊਬ ਤੇ ਜਿਵੇਂ ਯੂਟਿਊਬ ਤੇ ਪੜ੍ਹਦੇ ਨੇ ਓ। ਹਿਸਟਰੀ ਚੈਕ ਲਈਦੀ ਹੁੰਦੀ ਆ ਨਾ ਇੰਸਟਾ ਤੇ ਵੀ ਹਿਸਟਰੀ ਹੁੰਦੀ ਜਿਵੇਂ ਤੁਸੀ ਲਾਯੀ ਤੇ ਕੋਈ ਜਿਵੇਂ ਰੀਲ ਲਾਈਕ ਕੀਤੀ ਆ ਓਦੀ ਹਿਸਟਰੀ ਔਂਦੀ ਆ ਨਾ। ਜਿਵੇਂ ਸੇਵ ਰੀਲ ਤੇ।
ਹਾਂਜੀ ਐ ਜੇੜੀ ਜੀ ਅੱਜ ਕੱਲ੍ਹ ਦੀ ਜਨਰੇਸਨ ਹੈਗੀ ਐ ਕੋਈ ਖੇਲ ਖੇਲ ਕੇ ਰਾਜੀ ਨੀ ਹੈਗੀ ਘਰ ਬੈ ਕੇ ਬਸ ਏਨਾਂ ਨੂੰ ਫੋਨ ਦੇ ਦੋ ਬਸ ਇੱਕ ਕਮਰੇ ਚ ਬੈਣਗੇ ਫੋਨ ਚਲਾਂਦੇ ਰੈਣਗੇ ਸਵੇਰ ਤੋਂ ਰਾ ਤੱਕ ਐਨਾਂ ਨੂੰ ਕੋਈ ਫ਼ਰਕ ਨੀ ਪੈਣਾ ਕੀ ਹਾਂ ਬੀ ਬਾਰ ਕੀ ਚੱਲਦਾ ਪਿਆ ਦੁਨੀਆਂ ਚ।
ਬਸ ਰੀਲਾ ਬਣਵਾ ਲੋ ਹੋਰ ਕੁਛ ਇਹਨਾਂ ਤੋਂ ਹੋਰ ਕੁਛ ਨੀ ਹੁੰਦਾ ਇਹਨਾਂ ਦਾ ਬਸ ਰੀਲਾ ਬਣਵਾਈ ਜਾਓ, ਰੀਲਾ ਬਣਵਾਈ ਜਾਓ ਪੂਰਾ ਦਿਨ ਹੋਰ ਕੋਈ ਕੰਮ ਨੀ ਹੈ ਅ ਅ ਅੱਜ ਦੀ ਜਨਰੇਸ਼ਨ ਨੂੰ ਕਿਸੇ ਨੂੰ ਵੀ ਆਪਾਂ ਵੀ ਰੀਲਾਂ ਬਣਾਨੇ ਪੋਸਟ ਕਰ ਦਿਨੇ ਆਂ ਇੰਸਟਾ ਤੇ।
ਤੁਹਾਡੇ ਮਾਇਨੇ ਚ ਕੀ ਹੈ ਕਿ ਹਾਂ ਬਈ ਸੋਸ਼ਲ ਮੀਡੀਆ ਸਹੀ ਹੈਗਾ ਜਾਂ ਗ਼ਲਤ ਹੈਗਾ
ਸੋਸ਼ਲ ਮੀਡੀਆ ਆਪਣੇ ਤਰਫੋਂ ਫਿਫਟੀ ਪਰਸੈਂਟ ਸਹੀ ਵੀ ਹੈ ਫਿਫਟੀ ਪਰਸੈਂਟ ਗਲਤ ਵੀ ਹੈ ਕਿਉਂ ਕਿ ਅੱਜ ਚੱਲ ਕੁੜੀਆ ਤੁਸੀਂ ਵੇਚਦੇ ਹੀ ਹੋਣੇ ਛੋਟੇ ਛੋ ਛੋਟੇ-ਛੋਟੇ ਕੱਪੜੇ ਪਾ ਕੇ ਰੀਲਾ ਪੌਣੀਆਂ ਉਹ ਛੋਟੇ ਛੋਟੇ ਬੱਚੇ ਦੇਖਦੇ ਨਹੀਂ ਤਾ। ਉਨਾਂ ਤੇ ਗ਼ਲਤ ਅਸਰ ਹੁੰਦਾ ਨਾ
ਹਾਂਜੀ ਹਾਂਜੀ ਉਹ ਬਿਲਕੁਲ ਸਹੀ ਗੱਲ ਹੈ ਜੀ ਤਾਦੀ।
ਆਂ ਤੁਸੀ ਏ ਗੱਲ ਤਾ ਮੰਨਦੇ ੳ ਕਿ ਅੱਜ ਕੱਲ ਦਇਆ ਕੁੜੀਆ ਛੋਟੇ -ਛੋਟੇ ਕੱਪੜੇ ਪਾ ਕੇ ਅਪਣੇ ਆਪ ਤਾ ਫੇਮਸ ਹੋ ਜਾਂਦੀਆਂ ਨੇ। ਪਰ ਮੁੰਡਿਆਂ ਨੂੰ ਛੋਟੀ ਛੋਟੀ ਕੁੜੀਆਂ ਨੂੰ ਵੀ ਜਾੜ ੳ ਵੀ ਏ ਨਾ
ਹਾਂਜੀ ਹਾਂਜੀ।
ਉਹੀ ਤਾਂ ਗੱਲ ਹੈ, ਇਹ ਇੰਸਟਾ ਵਾਲਿਆਂ ਨੂੰ ਦੇਖਣਾ ਚਾਹੀਦਾ ਕੋਈ ੳਦੀ ਆਇਡੀ ਸਸਪੈਂਡ ਕਰ ਦੇਣੀ ਚਾਇਦੀ ਇਨਾ ਨੂੰ।
ਹਾਂਜੀ ਦੇਖੋ ਜੀ ਸਾਡੇ ਇੱਥੇ ਦਾ ਇੰਸੀਡੈਂਟ ਹੈਗਾ ਬੱਚੇ ਆਉਂਦੇ ਨੇ ਪਾਰਕ ਚ ਫੋਨ ਚਲਾਉਂਦੇ ਨੇ ਇੱਥੇ ਸਾਈਡ ਹੀ ਸਾਡੇ ਵਾਲੀਬਾਲ ਦਾ ਗਰਾਉਂਡ ਹੈਗਾ ਕੋਈ ਖੇਡ ਕੇ ਰਾਜੀ ਨਹੀਂ ਹੈਗਾ। ਆਰਾਮ ਨਾਲ ਬਹਿ ਜਾਂਦੇ ਨੇ ਫੋਨ ਚਲਾਉਣ ਲੱਗ ਜਾਂਦੇ ਨੇ, ਬੱਚਾ ਕੋਈ ਖੇਲ ਕੇ ਰਾਜ਼ੀ ਨਹੀਂ ਹੈਗਾ ਵੀ ਅਸੀਂ ਬੁਲਉ ਰਹਿੰਦੇ ਪਰ ਬੱਚਾ ਖੇਡਦਾ ਨੀ ਹੈਗਾ, ਉਹ ਤੇ ਹੈ ਹਾਂਜੀ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਹੈ? ਅੱਜ ਕੱਲ੍ਹ ਕੀ ਸੋਚਿਆ ਫਿਰ ਕਿ ਆ ਕੀ ਕਰਨਾ ਅੱਗੇ ਹੈਲੋ। ਚਲੋ ਫੇਰ ਮੈਂ ਤੁਹਾਨੂੰ ਕਰਨਾ ਬਾਅਦ ਚੋਂ ਫੇਰ ਵੀਰ ਜੀ ਸਸ ਸੀ ਅਕਾਲ ਸਸ ਸੀ ਅਕਾਲ।